ਹੈਲੋ ਹਾਂਜੀ, ਸਾਸ ਸ਼੍ਰੀ ਅਕਾਲ ਆਵਾਜ਼ ਆ ਰੀ ਤੁਆਨੂੰ ਮੇਰੀ ਕਲੀਅਰ
ਹਾਂਜੀ, ਸਤਿ ਸ੍ਰੀ ਅਕਾਲ, ਮੈਨੂੰ ਆ ਰੀ ਤਾਨੂੰ ਮੇਰੀ ਆਵਾਜ਼ ਆ ਰੀ ਏ।
ਜੀ-ਜੀ-ਜੀ ਹਾਂਜੀ, ਕੋਈ ਸ਼ੋਰ ਤੋਂ ਨੀ ਲੱਗ ਰੇਆ ਨਾ?
ਨਈ-ਨਈ ਸ਼ੋਰ ਨੀ ਹੈਗਾ। ਮੇਰੀ ਤਰਫ ਤੋਂ ਤਾਂ ਨੀ ਲੱਗ ਰੇਆ।
ਹਾਂਜੀ, ਨਈ-ਨਈ ਜੀ। ਬਿਲਕੁਲ ਨੀ
ਠੀਕ ਐ ਫਰ ਤੁਸੀਂ ਦੱਸਓ ਅੱਜ ਏ ਵਾਲੀ ਗੱਲ ਕਰਨੀ ਜੇ ਤੁਸੀਂ ਸ਼ੁਰੂ ਕਰਓ।
ਹਾਂਜੀ, ਜਿਵੇਂ ਅਸੀਂ ਕੈ ਸੋਚ ਮਤਲਬ ਜਿਵੇਂ ਅੱਜ ਅਸੀਂ ਗੱਲ ਕਰਦੇ ਆਂ ਪੰਜਾਬ ਦੀ ਜੇੜੀ ਮੰਨੀ-ਪ੍ਰਮੰਨੀ ਖੇਡ ਹੈਗੀ ਐ ਓ ਹੈਗੀ ਐ ਕਬੱਡੀ। ਠੀਕ ਐ, ਜਿਵੇਂ ਮਤਲਬ ਪੁਰਾਣੇ ਟਾਈਮ ਦੇ ਵਿੱਚ ਵੀ ਕਬੱਡੀ ਦਾ ਕਾਫੀ ਜਾਦਾ ਮਤਲਬ- ਪ੍ਰਚਲਨ ਸੀ, ਹੁਣ ਵੀ ਹੈਗਾ ਹੈ ਮਤਲਬ ਤੌਰ ਤਰੀਕੇ ਬਦਲ ਚੁੱਕੇ ਹੈਗੇ ਨੇ। ਅਸੀਂ ਏਦਾਂ ਕੈ ਸਕਦੇ ਹੈਗੇ ਹਾਂ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਵੀ ਮਤਲਬ ਕਾਫ਼ੀ ਅੱਛੇ ਪਲੇਅਰ ਹੋਏ ਹੈਗੇ ਆ ਕਾਫੀ ਐਗਜੈਂਪਲਾਂ ਹੈਗੀਆਂ ਸਾਡੇ ਸਾਮਣੇ। ਮਤਲਬ, ਇਸ ਟਾਈਮ ਜੋ ਪ੍ਰੈਜੈਂਟ ਨਈ ਹੈਗੇ ਮਤਲਬ ਤੇ ਓ ਇਸ ਤੋਂ ਇਲਾਵਾ ਹੋਰ ਵੀ ਕਾਫੀ ਖੇਡਾਂ ਹੈਗੀਆਂ ਜਿਵੇਂ ਖੋ ਖੋ ਹੋ ਗਿਆ। ਏ ਵੀ ਪੰਜਾਬ ਦੇ ਸਕੂਲਾਂ ਦੇ ਵਿੱਚ- ਜੇੜੀ ਆ ਮਤਲਬ ਆਮ ਪ੍ਰਚਲਨ ਜਿਵੇਂ ਅਸੀਂ ਵੀ ਆਪਣੇ ਸਕੂਲ ਟਾਈਮ ਸੀਗੇ ਤਾਂ ਅਸੀਂ ਵੀ ਖੋ-ਖੋ ਜੇੜੀ ਗੇਮ ਸੀ ਬੜੀ ਅੱਛੀ ਮਤਲਬ ਕਾਫ਼ੀ ਖੇਲੀ ਹੋਈ ਐ ਮਤਲਬ ਮੈਨੂੰ ਬੜੀ ਮਨ- ਪਸੰਦ ਮੇਰੀ ਗੇਮ ਵੀ ਅਗਰ ਪਰਸਨਲ ਵੀ ਗੱਲ ਕਰੀਏ ਤਾਂ ਮੈਨੂੰ ਜੇੜੀ ਖੋ-ਖੋ ਗੇਮ ਓ ਬੜੀ ਪਸੰਦ ਐ। ਇੱਕ ਗੁੱਲੀ-ਡੰਡਾ ਆ ਹੁੰਦੀ ਹੈਗੀ ਆ ਓ ਵੀ ਪੰਜਾਬ ਦੀ ਹਾਂਜੀ
ਹਾਂਜੀ ਤੇ ਮੈਨੂੰ ਤੇ ਆਪਣੇ ਸਕੂਲ ਟਾਈਮ ਖੇਲਣਾ ਬੈਡਮਿੰਟਨ ਹੋ ਗਯਾ
ਜੀ।
ਬੈਡਮਿੰਟਨ ਹੋ ਗਿਆ ਯਾ ਤੁਸੀਂ ਕੈ ਰਏ ਹੋ ਖੋ-ਖੋ ਓ ਵੀ ਸਾਡੇ ਸਕੂਲੇ ਖਿਲਾਈ ਜਾਂਦੀ। ਦੀ ਏ ਪੈਲੇ ਪਲੇ ਇਚ ਆ ਚੁੱਕੀ ਆ। ਐਂਵੇਂ
ਓਕੇ ਜੀ ਅੱਛੀ ਗੱਲ ਐ।
ਬੈਡਮਿੰਟਨ ਓਦੇ ਚ ਨਾ ਸਭ ਤੋਂ ਵੱਡੀ ਗੱਲ ਏ ਕਿ ਓਦੇ ਚ ਅਹ ਸਾਡੇ ਕੋਲ ਅਸੀਂ ਇੱਕ-ਇੱਕ ਪਲੇਅਰ ਵੀ ਕਰਕੇ ਖੇਲ ਸਕਦੇ ਆਂ ਤੇ ਦੋ-ਦੋ ਪਲੇਅ
ਹਾਂਜੀ-ਜੀ-ਹਾਂਜੀ।
ਜੀ ਤੇ ਹੋਰ ਬੱਚਿਆਂ ਬਾਕੀ ਬੱਚਿਆਂ ਨੂੰ ਵੀ ਐ ਬ ਖੇਲਣਾ ਇਸ ਲਈ ਪਸੰਦ ਐ ਬਿਕੋਜ ਓਦੇ ਵਿਚ ਤੇ ਸਭ ਤੋਂ ਪੈਲੀ ਗੱਲ ਇੱਕ ਮੈਂ ਮੰਨਦੀ ਆਂ ਦੇਖਦੇ ਆ ਥੋੜੀ ਜੀ ਮਾੜੀ ਜੀ ਐਨਰਜੀ ਜਾਦਾ ਲੱਗ ਗਈ ਏ, ਲੇਕਿਨ ਓਸ-ਓਸ ਟਾਈਮ ਜਦੋਂ ਅਸੀਂ ਖੇਲਦੇ ਪਏ ਹੁੰਣੇ ਆ ਤੇ ਬੱਚਿਆਂ ਨੂੰ ਬੜਾ ਮ ਜਾਂ ਆਂਦਾ ਹੈ ਤੇ ਅ ਅਗਰ ਅਸੀਂ ਦੂਜੀੇ ਤਰਫ ਲਈਏ ਜੇ ਖੋ-ਖੋ ਵਗੈਰਾ ਓ ਲੜ ਮੁੰਡੇ ਕਟ ਖੇਲਦੇ ਨੇ ਲੇਕਿਨ ਐ ਜਿ ਬੈਡਮਿੰਟਨ ਏ, ਐ ਕੁੜੀ, ਮੁੰਡੇ ਦੋਨੋ ਕੱਠੇ ਵੀ ਖੇਡਦੇ ਨੇ।
ਜੀ ਹਾਂਜੀ, ਸਈ ਗੱਲ ਐ। ਜੀ, ਓ ਵੀ ਹੈ। ਦੇਖੋ ਹੁਣ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਖੇਡਾਂ ਹੈਗੀਆਂ। ਹਰ ਕਿਸੇ ਇਨਸਾਨ ਦੀ ਅਪਣੀ ਮਨਪਸੰਦ ਖੇਡ ਹੈਗੀ ਐ, ਹੁਣ ਦੇਖੋ ਇਨ ਸਾਨ ਖੇਲਾ -ਖੇਲਣ ਨਾਲ ਇੱਕ ਜੇੜਾ ਹੈਗਾ ਯਾ ਸ਼ਰੀਰਕ ਪੱਖੋਂ ਵੀ ਮਤਲਬ ਜੇੜਾ ਓ ਮਜ਼ਬੂਤ ਰੈਂਦਾ ਹੈਗਾ ਯਾ ਮਤਲਬ ਕੋਈ ਬਿਮਾਰੀ ਨੀ ਹੈਗੀ। ਇੱਕ ਤੁਸੀਂ ਰੱਸੀ ਟੱਪਣਾ ਲੇ ਲੋ ਮਤਲਬ ਜਿਵੇਂ ਅੱਜ ਕੱਲ੍ਹ ਬੱਚੇ ਹੁਣ ਰੱਸੀ ਟੱਪਣ ਮਤਲਬ ਰੱਸੀ ਵਗੈਰਾ, ਜੰਪ ਵਗੈਰਾ ਕਰਨਾ ਓ ਵੀ ਸਈ ਐ। ਤੁਆਡਾ ਜੇੜਾ ਬੈਲੈਂਸਸ ਸੰਤੁਲਨ ਐ ਤੁਆਡੇ ਪਾਚਨ ਪ੍ਰਕਰ- ਪ੍ਰਕਿਰਿਆ ਜੇੜੀ ਓ ਸਈ ਰੈਂਦੀ ਐ, ਕੋਈ ਵੀ ਅਗਰ ਤੁਸੀਂ ਗੇਮ ਖੇਲਦੇ ਓ ਤਾਂ।
ਹਾਂਜੀ।
ਮਲਬ ਗੇ-ਖੇਡਾਂ ਦੇ ਬਹੁਤ ਸਾਰੇ ਮਤਲਬ ਫਾਇਦੇ ਹੈਗੇ ਸਾਡੇ ਜੀਵਨ ਦੇ ਵਿੱਚ। ਖੇਡਾਂ ਦੀ ਬੜੀ ਈ ਜਾਦਾ ਮਹੱਤਤਾ ਹੈਗੀ ਐ। ਪਰ ਜੇਕਰ ਅਸੀਂ ਪੁਰਾਣੇ ਗੱਲ ਦੀ ਕੰਮ ਮਤਲਬ ਪੁਰਾਣੇ ਸਮੇਂ ਦੀ ਗੱਲ ਛੱਡ ਕੇ ਅੱਜ ਦੇ ਸਮੇਂ ਦੀ ਗੱਲ ਕਰੀਏ, ਤਾਂ ਅੱਜ ਜੇੜੇ ਬੱਚੇ ਹੈਗੇ ਆ ਜੀ ਓ ਇੰਡੋਰ ਈ ਐ, ਆਊਟਡੋਰ ਓ ਬਹੁਤ ਘਲ ਘੱਟ ਤੁਆਨੂੰ ਖੇਡਾਂ-ਖੇਡਣ ਨੂੰ, ਦੇਖਣ ਨੂੰ ਮਿਲਣਗੇ ਕਿਉਂਕਿ ਅੱਜ ਜੇੜਾ ਏ ਜੇੜੀਆਂ ਮਤਲਬ ਪੰਜਾਬ ਦੀਆਂ ਖੇਡਾਂ ਜਾਂ ਆਊਟਡੋਰ ਖੇਡਾਂ, ਇਨਡੋਰ ਖੇਡਾਂ ਅੰਦਰ ਵਾਲੀਆਂ ਮਤਲਬ ਜੇ ਓ ਜੇੜੀ ਹੈਗੀ ਐ, ਫੋਨ ਨੇ ਜੇੜੀ ਮੋਬਾਈਲ ਫੋਨ ਨੇ ਐ ਓ ਸਾਰੀਆਂ ਓਨਾਂ ਨੇ ਮਤਲਬ ਮੋਬਾਇਲ ਫੋਨ ਦੀ ਜੇੜੀ ਉੱਥੇ ਪ੍ਰਧਾਨਤਾ ਹੋ ਚੁੱਕੀ ਐ। ਕਿਉਂਕਿ ਜੇੜੇ ਬੱਚੇ ਐ ਓ ਜਾਦਾਤਰ ਫੋਨ ਤੇ ਹੀ ਓ ਵਿਅਸਤ ਹੈਗੇ ਐ। ਬਾਹਰ ਨਾ ਖੇਡ ਕੇ, ਘਰ ਦੇ ਵਿੱਚ ਖੇਡਦੇ ਨੇ ਹਾਂਜੀ।
ਹਾਂਜੀ। ਤੇ ਜਿਵੇਂ ਤੁਸੀਂ ਵੇਖਿਆ ਨਾ ਕਿ ਅੱਜ ਦੇ ਸ਼ਹਿਰਾਂ ਚ ਵਿੱਚ ਵੇਖਿਆ, ਵੇਖੇ- ਵੇਖੇ ਜਾਈ ਤੇ ਅ ਵੇਖਿਆ ਜਾਏ ਤੇ ਓਥੇ ਸ਼ਹਿਰਾਂ ਚ ਬੱਚੇ ਬਾਰ ਆਂਦੇ ਈ ਨੀ ਘਰੋਂ ਤੇ ਅਗਰ ਓਨਾਂ ਦੇ ਮਲਬ ਮਾਂ-ਪਿਓ ਜ ਜ਼ਬਰਦਸਤੀ ਨੀ ਘਰੋ ਬਾਰ ਤੇ ਓ ਫੇਰ ਵੀ ਜਾ ਕੇ ਨਈ ਜਾ ਦੇ ਲੇਕਿਨ ਅਸੀਂ ਦੂਜੀ ਸਾਈਡ ਅਸੀਂ ਅ ਗਾਓ ਲੈਣ ਲਈ ਏ, ਤੇ ਓਥੇ ਕੀ ਹੁੰਦੈ ਉੱਥੇ ਹਲੇ ਵੀ ਬੱਚੇ ਅਸੀਂ ਕਿਤੇ ਵੀ ਜਾ ਕੇ ਵੇਖੀਏ ਉੱਥੇ ਹਲੇ ਵੀ ਬੱਚੇ ਖੇਡਦੇ ਨੇ।
ਹਾਂਜੀ- ਹਾਂਜੀ ਜਿਵੇਂ
ਓ ਖੇ ਜਾਦਾ ਪਤਾ ਹੁੰਦੈ, ਆ ਲਾ ਲਈਏ ਸ਼ਹਿਰਾਂ ਦੇ ਬੱਚਿਆਂ ਤੋਂ ਜਾਦਾ।
ਹਾਂਜੀ। ਬਟ ਹਾਂਜੀ ਏ ਹੈਗਾ ਬਟ ਏ ਹੈ ਕਿ ਸ਼ਹਿਰਾਂ ਦੇ ਬੱਚੇ ਜਿਵੇਂ, ਚਲੋ ਜਿਵੇਂ ਅ ਪਰ ਅਸੀਂ ਕੈਂਦੇ ਆਂ ਦਾ ਜਿਵੇਂ ਸਕੂਲ ਚ ਛੁੱਟੀ ਇੱਕ ਤਰ੍ਹਾਂ ਇੱਥੇ ਈ ਫੇਮਸ ਹੈਗਾ ਗਲੀ ਕ੍ਰਿਕਟ ਜਿਨੂੰ ਬੋਲਦੇ ਹੈਗੇ ਮਤਲਬ ਕ੍ਰਿਕਟ ਟੂਰਨਾਮੈਂਟਸ ਵਗੈਰਾ ਜਿਵੇਂ ਬੱਚੇ ਅਪਣੇ ਏਜ ਵਾਈਜ ਉਸ ਚ ਪਾਰਟੀਸਪੇਟ ਕਰਦੇ ਹੈਗੇ ਆ। ਤੇ ਐਥੇ ਮਤਲਬ ਜੇੜਾ ਹੈਗਾ ਸ਼ਹਿਰਾਂ ਦੇ ਵਿੱਚ ਅ -ਅਗਰ ਅਸੀਂ ਆਮ ਵੀ ਪਿੰਡਾਂ ਚ ਵੀ ਵਿਜਿਟ ਕਰਦੇ ਆ, ਜਾਨੇ ਆ ਜਿਵੇਂ ਕਈ ਜਗ੍ਹਾ ਤੇ ਪਾਰਕ ਅੱਛੀਆਂ ਬਣੀਆਂ ਹੋਈਆਂ ਆਂ, ਪਲੇਗਰਾਉਂਡ ਅੱਛੇ ਬਨੇ ਹੋਏ ਆ ਜਿਵੇਂ ਉਸ ਚ ਜਿਮ ਵੀ ਮਿਲੇਗਾ, ਤੁਆਨੂੰ ਪੀਣ ਵਾਲਾ ਪਾਣੀ ਵੀ ਅੱਛਾ ਮਿਲੇਗਾ ਤੇ ਮਤਲਬ ਵਾਸ਼ਰੂਮ ਵਗੈਰਾ ਦੀ ਵੀ ਵੀ ਫੈਸਿਲਿਟੀ ਹੈਗੀ ਆ ਠੀਕ ਐ, ਪੇੜ- ਪੌਦੇ ਵੀ ਛੇ ਆ ਛਾਂ ਦਾ ਵੀ ਕੰਮ ਕਰਦੇ ਹੈਗੇ ਆ ਤੇ ਉੱਥੇ ਤਾਂ ਅਪਣੇ ਬੱਚੇ ਵਿੱਚ ਹੈਗੇ ਆ ਫੁੱਟਬਾਲ ਵੀ ਖੇਡਦੇ ਹੈਗੇ, ਫੁੱਟਬਾਲ ਵੀ ਖੇਲਣ ਜੇੜਾ ਸਿਹਤ ਲਈ ਬੜਾ ਫਾਇਦੇਮੰਦ ਆ। ਤੇ ਇੱਕ ਏੜਾ ਕ੍ਰਿਕੇਟ ਖੇਲਣਾ ਐਗਾ ਇਦੇ ਵੀ ਬੜੇ ਫਾਇਦੇ ਹੈਗੇ ਆ, ਇੱਕ ਤਾਂ ਬੱਚਾ ਜੜਾ ਹੈਗਾ ਓ ਬੜਾ ਕੁਛ ਬਾਹਰ ਓਹ ਨਿਕਲ ਕੇ ਸਿੱਖਦਾ ਐਗੈ, ਦੂਜਾ ਸਰੀਰਕ ਪੱਖੂ ਠੀਕ ਰੈਂਦੈ ਅਗਰ ਸਾਰਾ ਬੱਚ ਇੱਕ ਬੱਚਾ ਜੜਾ ਸਾਰਾ ਦਿਨ ਫੋਨ ਤੇ ਬਿਜ਼ੀ ਐ ਔਰ ਇੱਕ ਬੱਚਾ ਜੜਾ ਬਾਹਰ ਆ ਕੇ ਕੇਲ ਰੇਆ ਯਾ ਉਸ ਚ ਬੜਾ ਸਾਰਾ ਉਸਦੀ ਮਤਲਬ ਸੇਤ ਦੇ ਵਿੱਚ ਬੜਾ ਅੰਤਰ ਓਏਗਾ ਜੜਾ ਫੋਨ ਤੇ ਮਤਲਬ ਬ ਚਾ ਬੀਜ਼ੀ ਐ ਓਨੂੰ ਬਿਮਾਰੀਆਂ ਮਤਲਬ ਸ਼ਰੀਰਾਂ ਪੱਖੋਂ ਬੀਮਾਰ ਕਮਜ਼ੋਰ ਦਿਮਾਗੀ ਤੌਰ ਤੇ ਵੀ ਓ ਕਮਜ਼ੋਰ ਓ ਜੇਗਾ। ਕੇੜਾ ਬਾਰ ਬੱਚਾ ਕੇਲੇਗਾ ਓਦਾ ਜੜਾ ਹੈਗਾ ਯਾ ਮਾਨਸਿਕ ਸੰਤੁਲਨ ਮਾਨਸਿਕ ਜੜਾ ਪੱਖ ਹੈ ਓਦਾ ਜੋ ਮਤਲਬ ਦਿਮਾਗ ਐ ਓ ਓਦੀ-ਓਦੀ ਬੜੀ ਜਾਦਾ ਡਵੈਲਮੈਂਟ ਓਏਗੀ, ਹਾਂਜੀ।
ਲਾਈਕ ਅਗਰ ਲਾਈ ਗੱਚੇ ਕੋ ਬੈਠਾ ਅਨਦਰ, ਇੰਡੋਰ
ਜੀ।
ਗੇਮ ਵੀ, ਖੇਲਦੈ ਫੋਨ ਤੇ ਵੀ ਵੇਖਨੈ ਐਗੈ ਕਿ ਅਗਰ ਤੁਸੀ ਘਾੱਰ ਬੈ ਠੇ ਵੀ ਐਗੇ ਨੇ ਤੇ ਓਨਾਂ ਨੂੰ ਥੋੜੇ ਦੇਰ ਲਈ ਬਾਰ ਜਾਣਾ ਚਾਈਦੈ ਖੇਲਨ ਤੇ ਅਗਰ ਓ ਬਾਰ ਖੇਲਨਗੇ ਸੱਬ ਨਾਲ ਲਾਈਕ ਮੇਲ ਜੁਲਾਪ ਕਰਨਗੇ ਗੱਲਾਂ ਬਾਤਾਂ ਕਰਨਗੇ ਤਬੀ ਜਾ ਕੇ ਕੇ ਪੜਾ
ਜੀ।
ਬਲ ਜਾਦਾ ਵੇਖਨ ਨਾਲ ਸਾਡੀ ਅੱਖਾਂ ਦੇ ਵੀ ਜੋਰ ਪੈਂਦੈ ਲੇਕਿਨ ਓਸ ਤੋ ਅਗਰ ਅਸੀ ਦੂਜੇ ਸਾਈਡ ਵੇਖੀਏ ਕਿ ਅਗਰ ਜੋ ਬੱਚੇ ਬਾਰ ਖੇਡਦੇ ਨੇ ਓਨਾ ਲਈ ਸੇ ਓਨਾ ਦੀ
ਹਾਂਜੀ।
ਸਾਰੇ ਬੱਚੇ ਘਾੱਰ ਦੇ ਅੰਦਰ ਰੈਂਦੇ ਨੇ ਓ ਇੱਕ ਤੇ ਵੈਰੀ ਬੋਤ ਜਾਦਾ ਵੀਕ ਓਂਦੇ ਨੇ ਤੇ ਨਾਲ-ਨਾਲ ਓਨਾ ਨੂੰ ਕਿਸੇ ਚੀਜ ਦਾ ਆਉਂਦਾ ਈ ਨੀ ਓ ਚੌਵੀਸ ਘੰਟੇ ਓਨਾ ਨੂੰ ਕੈਂਦੇ ਨੇ ਕਿ ਫੋਨ ਕੌਨ- ਕੌਨ ਚਾਈਦੈ।
ਜੀ ਐ ਜਦੋਂ ਹੁਨ ਤੁਹਾਡੇ ਪੁਆਇਂਟ ਕਾਫੀ ਅੱਛੇ ਆ ਇਹ ਮਤਲਬ ਕਾਫੀ ਅੱਛੀ ਗਾੱਲ ਕਰੀ ਐ ਬਟ ਟ ਇਸ ਦੇ ਵਿੱਚ ਪੇਰੈਂਟਸ ਦਾ ਵੀ ਬੋਤ ਵੱਡਾ ਰੋਲ ਐ ਕਿਯੋਕਿ ਆੱਜ-ਕਾੱਲ ਪੇਰੈਂਟਸ ਕੀ ਕਰਦੇ ਆ ਜਿਵੇਂ ਹੋਨ ਜੋ ਟਾਈਮ ਅਸੀ ਦੇਖਦੇ ਹਾਂ ਜਿਵੇ ਸਾਡੇ ਘਰਾਂ ਚ ਛੋਟੇ ਬੱਚੇ ਹੈਗੇ ਦਾੱਸ ਸਾਲ ਬਾਰਾਂ ਸਾਲ ਤੱਕ ਕਦੇ ਬੱਚੇ ਜਿਵੇ ਅਮ ਅਪਨੇ ਪੇਰੈਂਟਸ ਨੂੰ ਤੰਗ ਕਰਦੇ ਆ ਪੇਰੇਂਸ ਨੂੰ ਕੈਦੋ ਕਿ ਉਨਾ ਨੂੰ ਫੋਨ ਦੇ ਦੇਂਦੇ ਹੈਗੇ ਆ ਗੇਮ ਖੇਲ ਰਏ ਆ ਬੱਚੇ ਓ ਪੇਰੇਂਸ ਅਪਨਾ ਕਾੱਮ ਕਰੇ ਬੱਚੇ ਆਪਣਾ ਫੋਨ ਤੇ ਐ, ਓਦੇ ਨਾਲ ਇੱਕ ਤਾਂ ਬੱਚੇ ਦਾ ਦਿਮਾਗੀ ਜੜਾ ਸੰਤੁਲਨ ਓ ਵੀਕ ਓਂਦਾ ਯੈ। ਫੇਰ ਓਦੀ ਅੱਖਾਂ ਤੇ ਵੀ ਅਸਰ ਪੈਂਦਾ ਇਸ ਤੋਂ ਇਲਾਵਾ ਓਦੇ ਸਰੀਰ ਤੇ ਵੀ ਮਤਲਬ ਬੱਚੇ ਪੇਰੇਂਸ ਨੂੰ ਵੀ ਮੈਨੂੰ ਲੱਗਦਾ ਪੇਰੇਂਸ ਦਾ ਬੋਤ ਵੱਡਾ ਰੋਲ ਐ ਕਿ ਅਗਰ ਓ ਬੱਚੇਆਂ ਨੂੰ ਘਾੱਰ ਵਿੱਚ ਨਾ ਏਯੋ ਜਿਈਆਂ ਚੀਜਾ ਨਾ ਦੇਕੇ ਘਾੱਰ ਦੇ ਵਿੱਚ ਵੀ ਅਸੀ ਓ ਜਯਾ ਮਾਨ ਲੋ ਅਗਰ ਕੋਈ ਬੱਚਾ ਬਾਹਰ ਨਈ ਜਾਂਦਾ ਤਾਂ ਅਸੀ ਘਾੱਰ ਦੇ ਵਿੱਚ ਇਹੋ ਜਯਾ ਮਾਹੌਲ ਜਾਂ ਅਗਰ ਸਾਡੇ ਘਾੱਰ ਦੇ ਵਿੱਚ ਕੋਈ ਫਾਲਤੂ ਥੋੜ੍ਹੀ ਜਗਾ ਹੈਗੀ ਆ ਅਸੀ ਓਥੇ ਬੱਚੇ ਦੇ ਲੇੜਾ ਖੇਲਣ ਦੀ, ਉਸ ਤਰੀਕੇ ਦਾ ਇੱਕ ਜੜਾ ਵਾਤਾਵਰਨ ਬਣਾ ਸਕਦੇ ਆ ਖੁਦ
ਹਾਂਜੀ।
ਜ਼ਰੂਰੀ ਨਈ ਆ ਕਿ ਬਾਦ ਜਿਵੇ ਆੱਜ-ਕਾੱਲ ਚਲੋ ਗਰਮੀ ਦਾ ਮੌਸਮ ਚੱਲ ਰੇਐ ਜਿਵੇਂ ਬੱਚੇਆਂ ਦੀਆਂ ਛੁੱਟੀਆਂ ਚੱਲ ਰਈਆਂ ਤਾਂ ਪੋਸੀਬਲ ਨੀ ਐ। ਧੁੱਪ ਦੇ ਵਿੱਚ ਵੀ ਅਗਰ ਬੱਚਾ ਰਏਗਾ ਤ ਓ, ਓ ਪਤਾ ਈ ਐ ਓਦੇ ਮਤਲਬ ਪਾਣੀ ਵਗੈਰਾ ਦੀ ਕਮੀ ਹੁੰਦੀ ਐ ਕਈ ਬੱਚੇ ਪਾਨੀ ਘੱਟ ਪੀਂਦੇ ਆ ਓ ਓਸ ਨਾ ਕਈ ਜ਼ਿਆਦਾ ਓਨੂੰ ਨੁਕਸਾਨ ਪੌਂਚਦੈ ਤੇ ਮੈਨੂੰ ਲੱਗਦੈ ਕਿ ਪੇਰੈਂਟਸ ਨੂੰ ਐੜਾ ਹੈਗੈ ਆ ਇਹੋ ਜਿਆ ਕਦਮ ਸਟੈਪ ਘਰ 'ਚ ਹੀ ਮਤਲਬ ਏਹੋ ਜੀ ਓ ਕਰਨੀ ਚਾਈਦੀ ਐ, ਤਰੀਕਾ ਪੇਸ਼ ਕਰਨਾ ਚਾਈਦੈ ਵਾਤਾਵਰਨ ਕਿ ਬੱਚਾ ਜੇੜਾ ਹੈਗਾ ਓ ਘਰ ਦੇ ਵਿੱਚ ਜੜੀਆਂ ਫੋਨ ਤੇ ਗੇਮਾਂ ਨਾ ਖੇਲ ਕੇ ਬਾਹਰ ਜਿਵੇਂ ਫੁੱਟਬਾਲ ਹੋ ਗਿਆ ਛੋਟਾ, ਓ ਖੇਲ ਸਕਦੈ।
ਹੂੰ।
ਜੀ।
ਹਾਂਜੀ। ਭੈਨਜੀ ਘਰ ਦੂਰ ਲਿਕਵਿਡ ਮੇਂ ਮਨਦੇ ਐ, ਦੇਖ ਅਗਰ ਬਾਹਰ ਗਰਮੀ ਆਏਗੀ ਲੇਕਿਨ ਫੇਰ ਵੀ ਸ਼ਾਮ ਵੇਲੇ
ਜਾ ਕੇ ਤੇ ਦੁਪੈਰ ਵੇਲੇ ਬੈ ਕੇ ਗੇਮਸ ਖੇਲ ਵੀ ਰੇ ਨੇ
ਜੀ।
ਫੇਰ ਵੀ ਹੂਨ ਦਿੱਤੇ ਭਾਬੀ
ਸਈ ਗੱਲ ਐ।
ਅੱਜ ਦੇ ਏਨਾਂ ਏਨਾਂ ਨੂੰ ਬਾਰ, ਫੋਨ ਦੇ
ਹਾਂਜੀ। ਹੈਲੋ। ਅ ਹੈਲੋ।
ਜੀ ਲੋਕਡਾਊਨ ਵੀ ਲੱਲ ਲਿਐ
ਹਾਂਜੀ। ਜੀ। ਹਾਂਜੀ-ਹਾਂਜੀ, ਬੋਲੋ।
ਹੋ ਗਿਐਂ ਪੜਾਈਆਂ ਵੀ ਅੱਜ ਕੱਲ ਜ਼ਿਆਦਾ ਤੋਂ ਜ਼ਿਆਦਾ ਫੋਨ
ਜੀ-ਜੀ-ਜੀ ਹਾਂਜੀ ਏ ਤੁਆਡਾ ਪੁਆਇੰਟ ਬਿਲਕੁਲ ਸਈ ਏ। ਏ ਸਾਰਾ ਕੁਛ ਜੀ ਦੇਖੋ ਕਰੋਨਾ ਜਾ ਚੱਲਿਆ ਹੈਗਾ ਓਸ ਟਾਈਮ ਏ ਸਾਰਾ ਕੁ ਛ ਹੋਇਆ ਹੈਗਾ ਏਆ ਕਿ ਫੋਨ ਤੇ ਸਾਰਾ ਸਿਸਟਮ ਜੜਾ ਬੱਚਿਆਂ ਦੀ ਪੜਾਈ ਆ ਰੀ ਏ ਜੋ ਕਿ ਗਲਤ ਏ ਚਲੋ ਓਸ ਟਾਈਮ ਦੇ ਹਿਸਾਬ ਨਾਲ ਸਈ ਸੀ ਕਿ ਬੱਚਿਆਂ ਨੂੰ ਪੜਾਈ ਨਾਲ ਵੀ ਜੁੜਿਆ ਰੱਖਣਾ ਜਰੂਰੀ ਸੀਗਾ। ਜਿਵੇਂ ਕਰੋਨਾ ਟਾਈਮ ਚੱਲਿਆ ਸੀਗਾ। ਬਟ ਹੁਣ ਏ ਇੱਕ ਟ੍ਰੈਂ ਡ ਬਣ ਚੁਲ ਚੁੱਕਿਆ ਹੈਗਾ ਪੇਰੈਂਟ ਨੂੰ ਔਰ ਸਕੂਲ ਵਾਲਿਆਂ ਨੂੰ ਮਿਲ ਕੇ ਇਸ ਚੀਜ ਦਾ ਥੋੜਾ ਸਲਿਊਸ਼ਨ ਕਰਨਾ ਚਾਈਦੈ ਕਿ ਫੋਨ ਕੰਮ ਤੇ ਨਾ ਆ ਕੇ ਮਤਲਬ ਫੋ ਕੰਮ ਜੜਾ ਫੋਨ ਤੇ ਨਾ ਆ ਕੇ ਬੱ ਆਂ ਨੂੰ ਫਿਜ਼ੀਕਲੀ ਜੜਾ ਓਨਾਂ ਨੂੰ ਆਪਣੇ ਆਪ ਦੇ ਵਿੱਚ ਇੱਕ ਇੰਟ੍ਰੈਕਸ਼ਨ ਕਰਨੀ ਚਾਈਦੀ ਐ।
ਹਾਂ ਤੇ ਸਕੂਲ ਜਿਵੇਂ ਬੱਚੇ ਖੇਡ ਰਏ ਕੋਈ ਵੀ ਖੇਲ ਵਗੈਰਾ ਤੇ ਉਦੇ 'ਚ ਸਕੂਲਾਂ ਦੀ ਐ ਵੀ ਗਲਤੀ ਹੁੰਦੀ ਏ ਜੋ ਜਿਵੇਂ ਕੋਈ ਬੱਚਾ ਵਧੀਆ ਹੈਗੈ ਕ੍ਰਿਕਟ 'ਚ ਤੇ ਓ ਬੈਡਮਿੰਟਨ ਵੀ ਖੇਲਾ ਰੈਅ। ਲੇਕਿਨ ਬ ਨੇ ਨਈ ਤੂੰ ਕ੍ਰਿਕਟ 'ਚ ਵਧੀਐ ਤੁਸੀ ਕ੍ਰਿਕਟ ਹੀ ਖੇਲੋਗੇ। ਤੁਸੀ ਹੋਰ ਕੋਈ ਗੇਮ ਨੀ ਖੇਡ ਸਕਦੇ ਤੇ ਐ ਚੀਜ ਮੇਨੂੰ ਸਭ ਤੋਂ ਜਿਆਦਾ ਲਾਈਕ ਅ ਅਜੀਬ ਲੱਗਦੀ ਏ ਤੇ ਗੁੱਸਾ ਵੀ ਆਂਦੈ ਇਸ ਗੱਲ ਤੇ ਕਿ ਅਗਰ ਬੱ ਚੇ ਦਾ ਮਨ ਐ ਕੋਈ ਔਰ ਖੇਡ ਖੇਲਣ ਦਾ ਤੇ ਤੁਸੀ ਇੱਕ ਖੇਡ ਦੇ ਉੱਤੇ ਓਨੂੰ ਡਿਪੈਂਡ ਤਾਂ ਨੀ ਰੱਖ ਸਕਦੇ ਨਾ
ਚਲੋ, ਠੀਕ ਐ ਮੈਡਮ। ਓਕੇ ਜੀ। ਠੀਕ ਐ ਜੀ। ਬੋਤ ਅੱਛਾ ਲੱਗਿਆ ਗੱਲ ਕਰਕੇ, ਠੀਕ ਐ ਜੀ।